ਹਮ
ਹਾਂਜੀ ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰਦੇ ਤੁਸੀਂ।
ਕੁੱਛ ਨਹੀਂ ਫ੍ਰੀ ਸੀ ਹੁਨੇ ਫ੍ਰੀ ਹੋਏ ਆ। ਹਾਂਜੀ ਆ ਨਾ ਜੀ ਬਸ ਹੁਣੇ ਬਣਾਵਾਂਗੇ ਅਸੀਂ ਗਰਮੀਂ ਬੋਤ ਏ ਚਾਹ ਪੀਨ ਵਾਲੇ ਜੀ ਹੈਨੀ
ਹਾਂਜੀ ਹਾਂਜੀ ਬਸ ਅਸੀਂ ਦਾਤਾਂ ਤੋਂ ਮਜਬੂਰ ਦੂਰ ਹੈਗੇ ਜੀ ਚਾਵਾਂ ਛੱਡੀ ਨਹੀਂ ਜਾਂਦੀ ਸਾਡੇ ਕੋਲ ਤਾਂ
ਹਾਂਜੀ
ਭਾਵੇਂ ਜਿੰਨੀ ਮਰਜ਼ੀ ਗਰਮੀਂ ਹੋਵੇ ਤੇ ਸਰਦੀ ਹੋਵੇ ਸਾਨੂੰ ਚਾਹ ਚਾਈਦੀ ਹੈ ਜੀ
ਬਿਲਕੁੱਲ ਜੀ ਵਧੀਆ ਚ ਠੀਕ ਹਾਂਜੀ ਨਿਆਨੇ ਠੀਕ ਐ ਇੱਕ ਸੁੱਤਾ ਲ ਇੱਕ ਖੇਡਦੀ ਹਾਂਜੀ। ਵਧੀਆ ਜੀ।
ਹੋਰ ਕੀ ਕਰਦੇ ਪਓ ਹੋ?
ਕੁਛ ਨੀ ਬਸ ਬੈਠੇ ਹੋਏ ਸੀ ਹਾਂਜੀ।
ਹੋਰ ਤੁਹਾਨੂੰ ਕੀ ਪਸੰਦ ਹੈ ਇੰਡੋ ਵੈਸਟਰਨ ਡਰੈਸ ਪਸੰਦ ਹੈ ਜਾਂ। ਦੂਸਰੇ ਪਸੰਦ ਨੇ ਵੈਸਟਰਨ ਡਰੈਸਾਂ ਪਸੰਦ ਨੇ।
ਜ਼ਿਆਦਾਤਰ ਤੇ ਪੰਜਾਬੀ ਲੂਕ ਅੱਛੀ ਰਹਿੰਦੀ ਹੈ ਜੇ।
ਅੱਛਾ ਜੀ ਹਾਂਜੀ ਹਾਂਜੀ। ਪਰ ਵੈਸੇ ਇੱਕ ਹੁੰਦਾ ਨਾ ਇੱਕ ਚੋਇਸ ਹੁੰਦੀ ਹੈ ਵੈਸੇ ਵੈਸਟਰਨ ਡਰੈਸਾਂ ਬੈਕਾਰ ਹੀ ਹੁੰਦੀਆਂ ਜਮਾਂ ਚੰਗੀਆ ਨੀ ਲੱਗਦੀਆਂ। ਵੈਸੇ ਹਨਾ।
ਹਾਂਜੀ ਸ਼ੋਰਟਸ ਤੇ ਜ਼ਿਆਦਾ ਹੀ ਕੁਛ ਸਕਰਟ ਹੋ ਗਈ ਜਿਵੇਂ ਸ਼ੋਰਟ। ਹੂੰ ਸੂਟ ਇਹ ਹੈ ਕਿ ਪੂਰੀ ਬੋਡੀ। ਕਵਰ ਵੀ ਹੋ ਜਾਂਦੀ ਹੈ ਪਾਈ ਵੀ ਵਧੀਆ ਲੱਗਦੀ ਹੈ ਉਹ ਵੀ ਕਿਤੇ ਮਰਜ਼ੀ ਪਾ ਕੇ ਚਲੇ ਜਾਓ।
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਉਹ ਜਿਆਦਾ ਛੋਟੀ ਛੋਟੀ ਹੁੰਦੇ ਨਾ ਕੁਛ ਐਂ ਹੁੰਦਾ ਕਿ। ਕਿ ਸੱਸ ਸਹੁਰੇ ਦੇ ਸਾਹਮਣੇ ਵੀ ਨਹੀਂ ਪਾ ਸਕਦੇ ਆਪਾਂ ਘਰੇ ਪਾ ਨਹੀਂ ਸਕਦੇ। ਉਹ ਅਜੀਬ ਜਿਹਾ ਲੱਗਦਾ ਆਪਣੇ ਆਪ ਨੂੰ ਹੀ ਨਾ ਥੋੜਾ ਉਹ ਲੱਗਦਾ ਝੱਕ। ਝੱਕਾ ਜਿਹਾ ਆਉਂਦਾ ਕਿ ਹਾਂ ਬਈ ਬੈਠੇ ਨੇ ਵੱਡੇ। ਬਜ਼ੁਰਗ ਬੈਠੇ ਨੇ ਸਿਰ ਤੇ ਉਹਨਾਂ ਸਾਹਮਣੇ ਇਹੋ ਜਿਹੇ ਕੱਪੜੇ ਪਾ ਕੇ ਬਹਿ ਜਾਈਏ।
ਹਾਂਜੀ ਹਾਂਜੀ ਤੇ ਐ ਤਾਂ ਸਮਝਣ ਨਾਲੇ ਸਮਝਦੇ ਨੇ ਤੁਹਾਨੂੰ ਪਤਾ ਹੀ ਹੈ।
ਸਹੀ ਸਹੀ ਗੱਲ ਹੈ ਜੀ। ਹੋਰ ਸੁਣਾਓ ਜੀ?
ਵਧੀਆ ਜੀ। ਤੁਸੀਂ ਵੈਸੇ ਕੀ ਪਸੰਦ ਕਰਦੇ ਹੋ? ਤੁਸੀਂ ਕੀ ਮਤਲਬ ਤੁਹਾਨੂੰ ਕੀ ਵਧੀਆ?
ਆਪਾਂ ਤੇ ਦੋਵੇਂ ਹੀ ਪਾ ਲਈਦਾ ਪਰ ਵੈਸਟਰਨ ਵੀ ਪਾਈ ਦਾ ਮਤਲਬ ਵੈਸਟਰਨ ਵਿੱਚ ਆਹ ਨੀ ਹੈ ਕਿ ਨਿੱਕੀ ਨਿੱਕੀ। ਕੱਪੜੇ ਨਿੱਕਰਾਂ ਪਾਈ ਫਿਰਦੇ ਆ ਨਿੱਕੀ ਨਿੱਕੀ ਸਕਰਟਾਂ ਪਾਈ ਫਿਰਦੇ ਆ ਉਹ ਫੇਰ ਨੰਗੀਆਂ ਹੁਣ ਲੱਤਾ ਨੰਗੀਆਂ ਹੁੰਦੀਆਂ ਨੂੰ ਭੈੜੀਆਂ ਜਿਹੀ ਲੱਗਦੀਆਂ ਚੰਗਾ ਨੀ ਲੱਗਦਾ ਨਾ। ਉਹ ਸਾਰੇ ਫੇਰ ਆਲੇ ਦੁਆਲੇ ਸਾਰੇ ਵੱਡੇ ਬਜ਼ੁਰਗ ਜੇ ਹੁੰਦੇ ਨੇ ਆਪਾਂ ਤੁਹਾਨੂੰ ਪਤਾ ਹੈ ਫੇਰ। ਵੱਡੇ ਬਜ਼ੁਰਗਾਂ ਦੇ ਅੰਦਰ ਹੈਗੇ ਆ ਜੀ ਤੇ ਉਹ ਭੈੜੇ ਲੱਗਦੇ ਨੇ ਜੀ। ਤੇ ਫੇਰ ਹਾਂਜੀ ਹਾਂਜੀ ਅੱਗਾਂ ਪਿੱਛਾ ਵੇਖ ਕੇ। ਤੇ ਪਾਉਣਾ ਹੁੰਦਾ ਹੈ ਨਾ ਤੇ ਵੱਡੇ ਬਜ਼ੁਰਗਾਂ ਦਾ ਮਾਣ ਵੀ ਤੇ ਕਰਨਾ ਹੁੰਦਾ ਹੈ।
ਹਾਂਜੀ।
ਹੂੰ ਪਹਿਲੇ ਟਾਈਮ 'ਚ ਵੇਖ ਲੋ ਚੁੰਨੀਆਂ ਸਿਰ ਤੋਂ ਨਹੀਂ ਲੈਂਦੀਆਂ ਸਨ। ਅੱਜ ਕੱਲ ਗਲ਼ 'ਚ ਵੀ ਨਹੀਂ ਹੈਗੀਆਂ।
ਉਹ ਤੇ ਹੈ ਹੀ ਹੈ।
ਹਾਂਜੀ ਹਾਂਜੀ। ਇਸ ਕਰਕੇ ਜ਼ਿਆਦਾ ਤਾਂ ਨਾ ਸਲਵਾਰ ਸੂਟ ਜ਼ਿਆਦਾ ਸੋਹਣੇ ਲੱਗਦੇ ਨੇ ਉਹ ਸਾਡੇ 'ਚ ਤਾਂ ਵੈਸੇ ਹੀ ਸਲਵਾਰ ਸੂਟ ਜ਼ਿਆਦਾ ਮਸ਼ਹੂਰ ਨੇ।
ਹੂੰ। ਹਾਂਜੀ ਇਹ ਵੀ ਸੋਚਣ ਵਾਲਾ ਸੋਚਦਾ ਹੈ। ਪਾਉਣ ਵਾਲਾ? ਪਾਉਂਦਾ ਨੀ ਤੇ ਅੱਜ ਕੱਲ੍ਹ ਜੀਨਸ ਟੋਪ ਚੱਲ ਗਏ ਨੇ ਟੀ ਸ਼ਰਟ ਲੋਵਰ ਚੱਲ ਗਏ ਨੇ।
ਹਾਂਜੀ ਹਾਂਜੀ ਪਰ ਉਹ ਨਾ ਉਹ ਵੀ ਸਹੀ ਹੈ ਇੱਕ ਤਰ੍ਹਾਂ ਦਾ ਉਹਦੇ 'ਚ ਨੰਗ ਪੂਣਾ ਤੇ ਨੀ ਹੈਗਾ ਨਾ ਜੀ। ਟੋਪ ਵਿੱਚ ਨੰਗ ਪੂਣਾ ਨੀ ਹੈਗਾ ਉਹ ਸਕਲਟਾਂ ਪਾ ਲਈਆਂ ਨਿੱਕੀ ਨਿੱਕੀ ਜੋ ਅੱਜਕੱਲ ਚਲ। ਚੱਲਦੀਆ ਨੇ ਕਰੋਪ ਟੋਪ ਜੋ ਕਹਿੰਦੇ ਨੇ ਅਜਕੱਲ ਦੀ ਕੁੜੀਆਂ ਉਹ ਨਿੱਕੀ ਨੰਗੇ ਜੇ ਪਾ ਲਏ ਉਹ ਫਿਰ ਢਿੱਡ ਨੰਗਾ ਹੋਣਾ ਪਿੱਛੋਂ ਮੱਥਾ ਟੇਕੋ ਲੱਗੋ ਅਸਲ ਗੁਰਦੁਆਰੇ ਵੇਖ ਲੋ ਕੁੜੀਆਂ ਆਉਂਦੀਆਂ ਮੱਥਾ ਟੇਕਣ ਨੂੰ ਮੱਥਾ ਟੇਕਣ ਲੱਗਦੀਆਂ ਹੈ ਪਿੱਛੋਂ ਸਾਰਾ ਸਾਰਾ ਨੰਗਾ ਹੋ ਜਾਂਦਾ ਕਮਰ ਜਿਹੀ ਉਹ ਫਿਰ ਭੈੜੀ ਜਿਹੀ ਲੱਗਦੀ ਹੈ ਨਾ ਕਿ ਵੇਖੋ ਤੇ ਸਹੀ ਸੰਗਤ ਬੇ ਇਕੱਠੀ ਹੋਈਏ ਤੁਸੀਂ ਕਿੱਧਰ ਆਏ ਓ? ਗੁਰਦੁਆਰੇ ਆਏ ਓ ਨਿੱਕੇ ਨਿੱਕੇ ਕੱਪੜੇ ਥੋੜੀ ਪਾ ਕੇ ਬਓਗੇ ਤੁਸੀਂ? ਮਤਲਬ ਗੁਰਦੁਆਰੇ ਤੇ ਸੂਟ ਚੰਗੇ ਲੱਗਦੇ ਨੇ ਬੀਬੀਆਂ ਨੂੰ ਸੂਟ ਹੋਣ ਸਲਵਾਰਾਂ।
ਹਾਂਜੀ ਹਾਂਜੀ। ਫਿਰ ਇਹ ਵੀ ਸੋਚ ਵਾਲੇ ਸੋਚਦੇ ਨੇ ਨਾ ਕਿ ਹਾਂ ਵੀ ਗੁਰਦੁਆਰੇ ਪਾਵਾਂਗੇ ਚੰਗਾ ਲੱਗੇਗਾ ਇੱਕ ਸਟੋਰੀ ਸੀ ਮਤਲਬ ਸਾਡੇ ਕੋਲ ਉੱਧਰ ਮੇਰੇ ਪੇਕੇ ਕਹਿੰਦੇ ਹੁੰਦੇ ਸੀਗੇ ਮਤਲਬ ਲਗਾ ਲੋ ਮੇਰੀ ਮੰਮੀ ਹੀ ਕਹਿੰਦੇ ਸੀ ਅਸੀਂ ਕਹਿਣਾ ਨਾ ਮੰਮੀ ਨੇ ਕਹਿਣਾ ਚਲੋ ਚਲੀਏ ਗੁਰਦੁਆਰੇ ਜਾਂ ਕਿਤੇ ਚੱਲਣੇ ਆ ਘੁੰਮਾ ਕੇ ਲਿਆਈਏ। ਤੇ ਕਹਿ ਦੇਣਾ ਕਿ ਹਾਂ ਵੀ ਅਮਸ ਤੇ ਜੀਨਸ ਟੋਪ ਪਾਣਾ ਆ ਮੰਮੀ ਨੇ ਕਹਿਣਾ ਜਾਣਾ ਸੂਟ ਦੇ ਵਿੱਚ ਜਾਓ ਰੀਜ਼ਨ ਏ ਕਿ ਅਗਰ ਤੁਸੀਂ ਪ੍ਰਮਾਤਮਾ ਅੱਗੇ ਮੰਗੋ ਗੇ ਜਾਂ ਕੁਛ ਅੱਡੋਂਗੇ ਕਿ ਹਾਂ ਵੀ ਸਾਨੂੰ ਦੋ ਤੇ ਤੁਹਾਡੀ ਝੋਲੀ ਕਿੱਥੇ ਹੋਏਗੀ ਜਿੱਥੇ ਉਹ ਪਾ ਕੇ ਦੇਏ ਗਾ
ਹਾਂਜੀ ਹਾਂਜੀ ਇਹ ਵੀ ਗੱਲ ਸੱਚ ਹੈਗੀ ਹੈ ਜੀ
ਚਚੁਰ ਡੇ ਚੁੰਨੀ ਲਿੱਤੀ ਹੋਏਗੀ ਪੱਲਾ ਅੱਡ ਕੇ ਅਸੀਂ ਬਹਿ ਜਾ ਗਏ ਫਿਰ ਬਾਬਾ ਜੀ ਸਾਨੂੰ ਆਹ ਦੇ ਦੋ ਜਾਂ ਉਹ ਦੇ ਦੋ ਜੇ ਸਾਡੀ ਝੋਲੀ ਛੋਟੀ ਹੋਏਗੀ ਤੇ ਰੱਬ ਸਾਨੂੰ ਕੀ ਪਾ ਕੇ ਦੇਵੇ
ਹਾਂਜੀ ਹਾਂਜੀ ਫੇਰ ਆਪਾਂ ਰੋਣੇ ਹਾਂ ਕਿ ਰੱਬ ਮੈਨੂੰ ਆਹ ਵੀ ਦੇ ਦੇ ਰਬ ਮੈਨੂੰ ਆਹ ਨੀ ਦਿੱਤਾ ਮੈਨੂੰ ਉਹ ਨੀ ਦਿੱਤਾ ਤੂੰ
ਇਹ ਤੇ ਹੈ ਐ ਅੱਜ ਕੱਲ੍ਹ ਤਾਂ ਬਸ ਇਹੀ ਰਹਿ ਗਿਆ ਯਾਰ ਰੱਬ ਨੇ ਸਾਨੂੰ ਦੁਖੀ ਕੀਤਾ ਐਵੇਂ ਕਰਤਾ ਉਵੇਂ ਹੋ
ਹਾਂਜੀ ਹਾਂਜੀ ਪਰ ਵੈਸੇ ਨਾ ਜੀ ਟੋਪ ਵਿਚ ਨਾ ਕੰਫਰਟ ਵੀ ਹੈਗਾ ਬਈ ਆਪਣੇ ਨਾ ਸਰੀਰ ਨੂੰ ਬਈ ਸਹੀ ਵੀ ਲੱਗਦਾ ਹੈ ਮਤਲਬ ਮਤਲਬ ਆਪਣੇ ਆਪ ਨੂੰ ਬੋਡੀ ਨੂੰ ਕਿ ਹਾਂ ਵੀ ਇੰਨਾ ਚਿਪਕ ਚਿਪਕ ਵਾਲੇ ਨਾ ਪਾਓ ਨਾ ਖੁੱਲੇ ਡੁੱਲੇ ਪਾਓ ਫੇਰ ਮਾੜਾ ਵੀ ਨੀ ਹੈਗਾ ਜੀਨਸ ਟੋਪ ਜੀ ਵੀ ਤੁਸੀਂ ਸੋਚੋ ਕਿ ਮਾੜਾ ਵੀ ਐ ਚੰਗੇ ਪਾਸੇ ਲਓ ਤੇ ਚੰਗਾ ਵੀ ਵੀ ਹੈਗਾ ਕੱਪੜੇ ਇਹੋ ਜਿਹੇ ਤਾਂ ਵੀ ਖੁੱਲੇ ਡੁੱਲੇ ਪਾਓ ਨਾ ਚਿਮੜੇ ਚਿਮੜੇ ਜੇ ਨਾ ਪਾਓ ਜੈਹੋ ਕੁੜੀਆਂ ਚਿੜੀਆਂ ਪਾਈ ਫਿਰਦੀਆਂ ਨੇ ਨੰਗ ਪੂਣਾ ਵਿਖਾਦੀਆਂ ਨੇ ਉਹ ਵੀ ਜੇ ਨਾ ਪਾਓ ਨਾ
ਉਹੀ ਤੇ ਕਹਿ ਰਹੇ ਗੁਰਦੁਆਰੇ ਨਾ ਕਈ ਕੁੜੀਆਂ ਐਸੀਆਂ ਹੁੰਦੀਆਂ ਨੇ ਜਿਵੇਂ ਲਗਾ ਲੋ ਗੁਰਦੁਆਰੇ ਦੇਖ ਲੋ ਕਈ ਵਾਰੀ ਲਗਾ ਲੋ ਨਗਰ ਕੀਰਤਨ ਦੇ ਕਿਤੇ ਵੀ ਚਲੇ ਜਾਓ ਕਈ ਤੇ ਵੈਸੇ ਈ ਘੁੰਮਣ ਆਈਆਂ ਹੁੰਦੀਆਂ ਜਿਵੇਂ ਲਗਾ ਲੋ ਨਾ ਗੱਲ ਵਿਚ ਚੁੰਨੀ ਦੀ ਏ, ਨਾ ਕੋਛ ਏ, ਸ਼ੋਟ ਟੋਪ ਪਾਏ ਹੁੰਦੇ ਨਾਲ ਜੀਨਸ, ਐਵੇਂ-ਐਵੇਂ ਕਰ ਜਾਣਾ ਉਹ ਫਿਰ ਗਲਤ ਗੱਲ ਆਏ ਗੁਰਦੁਆਰੇ ਦੇ ਕੰਮ ਤੇ ਗੁਰਦੁਆਰੇ ਤੱਕ ਹੀ
ਹਾਂਜੀ ਹਾਂਜੀ
ਇਹ ਚੀਜ਼ ਪਾਣ ਲਈ ਬਣੇ ਹੈ ਚੀਜ਼ਾਂ ਦੇਖੋ ਪਾਣ ਵਾਸਤੇ ਬਣੀਆਂ ਨੇ ਔਰ ਆਪਣੇ ਦੂਜਿਆਂ ਤੋਂ ਵਧ ਆਪਣੇ ਆਪ ਜਦ ਓ ਨਾ ਰਹੇ ਕੰਫਰਟੇਬਲ ਫਿਰ ਕਿਆ ਫਾਇਦਾ ਉਸ
ਹਾਂਜੀ ਸਹੀ ਗੱਲ ਪਰ ਆਪਾਂ ਤੇ ਜ਼ਿਆਦਾਤਰ ਨਾ ਸੂਟ ਸੂਟ ਵਗੈਰਾ ਹੀ ਪਾਈ ਦੇ ਸੂਟ ਹੋ ਗਏ ਅੱਜ ਕੱਲ ਕਿੰਨੇ ਸੋਹਣੇ ਸੋਹਣੇ ਸੂਟ ਚੱਲੇ ਨੇ ਫਰਸੀ ਸਲਵਾਰਾਂ ਚੱਲੀਆਂ ਹੋਆਂ ਨੇ ਪਲਾਜੋ ਚੱਲੇ ਦੇ ਨੇ ਜੀ ਏਡੇ ਸੋਹਣੇ ਸੋਹਣੇ ਸੂਟ ਨੇ ਤਾਂ ਜ਼ਰੂਰੀ ਆ ਆਪਾਂ ਮੱਥਾ ਮਾਰਨਾ ਵੈਸ ਅੰਗਰੇਜ਼ਾਂ ਨੂੰ ਮੱਥਾ ਮਾਰਨਾ ਆਪਾਂ ਆਪਾਂ ਕਿਉਂ ਨਾ ਆਪਣਾ ਆਪਣਾ ਮਾਰੀਏ ਮੱਥਾ ਜਦੋਂ ਸਾਡੇ ਵਾਹਿਗੁਰੂ ਨੇ ਦੱਸਿਆ ਹੋਇਆ ਕਿ ਸਿੱਖੀ ਦੇ ਰਾਹ ਚ ਚਲੋ ਸੂਟ ਸਲਵਾਰ ਪਾਓ ਬੀਬੀਆਂ ਸੂਟ ਸਲਵਾਰ ਪਰ ਜੱਚਦੀਆਂ ਤਾਂ ਆਪਾਂ ਕਿਉ ਨਾ ਟੋਰ ਕੱਢੀਏ ਸੂਟ ਸਲਵਾਾਰ ਚ ਆਪਣੀਆਂ ਹਾਂਜੀ ਹਾਂਜੀ ਘਰੇ ਆ ਹੁੰਦਾ ਸਹੂਲੀਅਤ ਹੋ ਜਾਂਦੀ ਚਲੋ ਜੀ ਹੁਣ ਜਾਂ ਮਿਲਦਾ ਚਲੋ ਪਤਲੇ ਪਤਲੇ ਨਾਈਟ ਸੂਟ ਮਿਲਦੇ ਨੇ ਬੰਦਾ ਉਹੀ ਪਾ ਲੈਂਦਾ ਰਾਤ ਨੂੰ ਪਾ ਕੇ ਸੋ ਜਾਂਦਾ ਐ ਅਸਲ ਬੀਬੀਆਂ ਦੇ ਘਰੇ ਪਾਈ ਫਿਰਦੀਆਂ ਨੇ, ਏਹ ਹੀ ਚੱਗੇ ਜੇਹ, ਪਜਾਮਾ ਪਾ ਲੇਆ ਤੇ ਉਤੇ ਕਮੀਜ਼। ਚੱਗਾ ਪਾ ਲਿਆ ਜੀ, ਟੀ ਸ਼ਰਟ ਪਾ ਲਈ, ਘਰੇ ਪਾ ਕੇ ਫਿਰ ਲੈਂਦੀਆਂ ਨੇ ਬੀਬੀਆਂ, ਘਰੇ ਕ ਨਾ ਧੋ ਕੇ, ਸੂਟ ਸਾਟ ਮੱਥਾ ਪੱਥਾ ਮੱਥਾ ਟੇਕ ਆਏ। ਸੂਟ ਸਾਟ ਪਾ ਕੇ ਘਰ ਲਾ ਦਿੰਦੀਆਂ ਆ ਕੇ। ਫੇਰ ਜੀ ਪਜਾਮਾ, ਟੀ ਸ਼ਰਟ ਪਾ ਕੇ ਬਹਿ ਜਾਂਦੀਆਂ ਨੇ।
ਗਰਮੀ ਵੀ ਤੇ ਬਹੁਤ ਏ, ਪਹਿਲੇ ਟਾਈਮ ਵੀ ਚੰਗੇ ਹੁੰਦੇ ਸੀ। ਪਹਿਲੇ ਹਰ ਇੱਕ ਚੀਜ਼ ਦੀ ਫੈਸਿਲਿਟੀ ਹੁੰਦੀ ਸੀ। ਅੱਜ ਕੱਲ੍ਹ ਇੰਨੀ ਫੈਸਿਲਿ ਟੀ ਨੀ ਏ, ਅੱਜ ਕੱਲ ਤੇ ਏਹ ਟਰੈਂਡ ਹੋ ਗਿਆ ਹੋਯਾਆ ਏ, ਜਿ ਜਿੱਥੇ ਮਰਜ਼ੀ ਚੱਲ ਜਾਓ, ਅੱਜ ਕੱਲ ਕੋਰਡ ਸੈਟ ਔਰ ਨਾ ਏਹ ਹੀ ਰਹਗੇ ਟੀ ਸ਼ਰਟ।
ਹਾਂਜੀ-ਹਾਂਜੀ ਉਹ ਤੇ ਹੈ ਹੀ ਹੈ ਜੀ।
ਕੋਰਡ ਸੇਲ ਕੰਫਰਟੇਬਲ ਏਹ ਆ
ਉਹ ਆਹ ਇਹੀ ਤੇ ਗੱਲ ਕਰਦੇ ਪਏ ਨਾ, ਏਹ ਤੇ ਪਤਾ ਹੀ ਨੀ ਲੱਗਦਾ ਨਾ, ਕਿ ਕਿਹੜੀ ਜਿਨ ਬੀ ਬੀਬੀਆਂ ਵੀਆਈਆਂ ਦੀਆਂ ਨੇ, ਤੇ ਕੇੜੀ ਬੀਬੀ ਨਾ ਵੀਆਈਆਂ ਦੀਆਂ ਨੇ, ਕੁੱਛ ਪਤਾ ਈ ਨਈ ਲੱਗਦਾ, ਜਿਨਸ ਟੋਪ ਪਾ ਲੈਂਦੀਆਂ ਨੇ। ਅੱਜ ਕੱਲ੍ਹ ਸਾਡੇ ਤੁਹਾਨੂੰ ਪਤਾ ਏ ਬੀਬੀਆਂ ਚ ਆ ਵੀ ਵਾਜ ਨੀ ਨਾ ਸਾਡੇ ਸਿੰਘਾਂ ਚ, ਕਿ ਹਾਂ ਬਈ ਸੰਦੂਰ ਨੀ ਲਾਣਾ, ਨਾ ਚੂੜੀਆਂ ਪਾਣੀਆਂ, ਨਾ ਬਿੰਦੀਆਂ ਲਾਣੀ, ਸਾਡੀ ਸਿੰਘਣੀਆਂ ਤੇ ਕਦੀ ਨਈ ਏਹ ਸਭ ਲਾਂਦੀਆਂ। ਤੇ ਉਹੀ ਹੈ ਜੀ, ਜੀਸ ਟੋਪ ਪਾ ਲਵਣ, ਤੇ ਪਜਾਮਾ ਟੀ ਸ਼ਰਟ ਪਾ ਲਵਣ, ਤੇ ਆਹ ਵੀ ਨੀ ਪਤਾ ਲੱਗਦਾ ਦਾ ਬੀਬੀ ਵਿਆਹੀਆਂ ਦੀਆਂ ਨੇ, ਕਿ ਨਹੀਂ ਵਿਆਹੀਆਂ ਦੀਆਂ? ਹਾਂ, ਤੇ ਫੇਰ ਬਸ ਤੁਹਾਨੂੰ ਪਤਾ ਹੀ ਏ, ਅੱਜ ਕੱਲ ਰਾਹ ਵੀ ਇੰਨੇ ਗ਼ਲਤ ਚੱਲਦੇ ਬਏ ਨੇ, ਕਿ ਪੁੱਛੋ ਹੀ ਨਾ ਬਸ।
ਬੋਹਤ ਜਾਦਾ।
ਕੁਛ ਇੰਸਟਾਗ੍ਰਾਮ ਵਗੈਰਾ ਨੇ ਬੇੜਾ ਗਰਕ ਕੀਤਾ ਹੋਇਆ। ਕੁੜੀਆਂ ਚਿੜੀਆਂ ਦਾ ਨਾਸ ਕੀਤਾ ਹੋਇਆ ਸਾਰਾ।
ਹਾਂਜੀ, ਏਹ ਸੋਸ਼ਲ ਮੀਡੀਆ ਜਾਦਾ ਈ ਪੀ ਏ।
ਹਾਂਜੀ ਵੈਸੇ ਤੇ, ਨਈ ਚੰਗੇ ਪਾਸੇ ਲਉ ਨਾ ਤੇ ਚੰਗੇ ਪਾਸੇ ਵੱਧ ਵਾਧੂ ਵਧੀਆ ਏ ਏਹ, ਅਗਰ ਆਪਾਂ ਸੋਚੀਏ ਕਿ ਹਾ ਮਾੜੇ ਬਸ ਦੇਖ ਰਹੇ ਹਾਂ ਜੀ ਹਾਂ ਬਈ, ਅਗਲਾ ਨਿੱਕਰ ਪਾਈ ਫਿਰਦਾ ਏ, ਬਨੈਨਾ ਪਾਈ ਫਿਰਦਾ ਆਪਾਂ ਵੀ ਉਹੀ ਵੇਖ ਕੇ, ਉਹੀ ਕਰਨਾ ਏ, ਉਹਦੇ ਚ ਪਾ ਕੇ ਵੀਡੀਓ ਬਣਾਣੀ ਫੇਰ ਤੇ ਮਾੜੀ ਗੱਲ ਏ ਨਾ, ਸਾਨੂੰ ਕੀ ਸਿੱਖਿਆ ਮਿਲੀ? ਮਾੜੀ ਸਿੱਖਿਆ ਮਿਲੀ। ਉਹ ਵੇਖੋ ਵੀਡੀਓ ਉਹਦੇ ਚ ਬਥੇਰੀਆਂ ਨਵੀਆਂ ਰੀਲਾਂ ਆਂਦੀਆਂ ਏ ਇੰਸਟਾਗ੍ਰਾਮ ਤੇ, ਹਾਲ ਈ ਕੇਂਦੇ ਮਾੜਾ ਏ, ਇੰਟਾਗ੍ਰਾਮ ਮਾੜਾ ਕਰਨ ਵਾਲੇ ਅਸੀਂ ਆਪ ਹੀ ਹੈਗੇ ਆ। ਸਾਡੇ ਵਰਗੇ ਈ ਬੰਦੇ ਹੈਗੇ ਨੇ ਇੰਸਟਾਗ੍ਰਾਮ ਖ਼ਰਾਬ ਕਰਨ ਵਾਲੇ ਤਾਂ, ਹੁਣ ਵੇਖੋ ਚੰਗੀ ਚੀਜ਼ਾਂ ਵੀ ਆਉਂਦੀਆਂ ਦੱਸਦੇ ਨੇ ਆਖ ਖਾਓ ਜੀ ਤੰਦਰੁਸਤੀ ਆਏਗੀ ਆਹ ਖਾਓ ਜੀ ਮੋਟਾਪਾ ਆਏਗਾ ਆਹ ਘਰ ਨਾ ਖਾਓਗੇ ਵਜਨ ਕੱਟੇਗਾ ਜੀ ਸਾਰਾ ਕੁੱਝ ਦੱਸਦੇ ਨੇ ਕਿੰਨੇ ਕੀਰਤਨ ਆ ਨੇ ਕਿੰਨੇ ਰਾਗੀ ਹੈਗੇ ਨੇ ਵਿੱਚ ਵਧੀਆ ਵਧੀਆ ਚੀਜ਼ਾਂ ਵੀ ਆਉਂਦੀਆਂ ਨੇ ਹੁਣ ਅੱਜ ਕੱਲ੍ਹ ਦੇ ਕੁੜੀਆਂ ਜੇਹੜੀਆਂ ਨੇ, ਖ਼ਰਾਬ ਕੀਤਾ ਹੋਇਆ ਵੀਡੀਓਜ਼ ਪਾ-ਪਾ ਕੇ, ਰੀਲਾਂ ਪਾ-ਪਾ ਕੇ, ਗੰਦ ਬੋਲ ਬੋਲ ਕੇ। ਤੇ ਉਹ ਬੱਚਿਆਂ ਤੇ ਅਸਰ ਪੈਂਦਾ ਏ, ਉਹ ਜੋ ਬੱਚੇ ਜੋ ਹੁਣ ਵੇਖਣਗੇ, ਬੱਚੇ ਉਹੀ ਕਰਦੇ ਨੇ ਬਸ ਅੱਜ ਕੱਲ੍ਹ।
ਸਾਡੇ ਪੰਜਾਬ ਦੇ ਵਿੱਚ ਹੈਗੀ ਏ, ਇੱਕ ਜਨਾਨੀ ਹੈਗੀ, ਉਹ ਵੀ ਬੋਹਤ ਵਾਇਰਲ ਹੈਗੀ ਇੰਸਟਾ ਤੇ ਮੋਟੀ ਭਾਬੀ ਜੁੰਮੇ ਆਲੀ, ਇਵੇਂ ਕੁਛ ਹੈਗਾ ਜੇ। ਉਹਨੂੰ ਤੇ ਹੁਣ ਨਿਅੰਗਾਂ ਨੇ ਘਰ ਜਾ ਕੇ ਮਾਰ
ਹਾਂਜੀ-ਹਾਂਜੀ ਹਾਂ ਡਰਾਵਾ ਪਾਇਆ, ਭਾਬਾ ਭਾਬੀ ਰਣਜੀਤ ਕੌਰ।
ਹਾਂ-ਹਾਂ ਔਂਦੇ ਘਰ ਜਾ ਕੇ ਮਾਰ ਕੇ ਆਏ ਨੇ ਉਹਨੂੰ, ਉਹਨੂੰ ਸਮਝਾ ਕੇ
ਉਹ ਕਿੱਥੇ ਸੁਧਰਨ ਵਾਲੀ ਹੈਗੀ ਏ, ਉਹ ਵੇਖੋ ਕੇਂਦੀ ਏ ਖਾਣ ਦਾ ਮੇਰਾ ਰਸਤਾ ਹੈਗਾ ਨੀ, ਤੇਰੇ ਬੀਬੀ ਤੇਰਾ ਘਰ ਲ ਸੋਹਣਾ ਕਮਾਣ ਵਾਲਾ, ਰੱਬ ਨੇ ਇਨੇ ਹੱਥ ਸੋਹਣੇ, ਪੈਰ ਦਿੱਤੇ ਨੇ, ਕਮਾਣ ਭੇਜ ਉਹਨੂੰ, ਹੱਟਾ ਕੱਟਾ ਝੋਟਾ ਘਾਰ ਬੈਠਾ ਹੋਇਆ ਵੇ।
ਬੁਲਾ ਕੇ ਉਹ ਵੀਡੀਓ ਬਣਾ
ਉਹੀ ਤਾਂ ਵੇਖਦੇ ਨੇ ਬੈਠੇ ਬਿਠਾਏ, ਜਨਾਨੀ ਦੀ ਕਮਾਈ ਤੇ ਖਾਈ ਜਾਂਦਾ ਏ, ਹੋਰ ਕੀ ਬੇਸ਼ਰਮ ਹੋਏ ਪਏ ਨੇ ਅੱਜ ਅੱਜ ਕੱਲ ਦੀ ਬੀਬੀ, ਵੀਰ ਬੁਰੇ ਹਾਲ ਹੋਏ ਪਏ ਨੇ ਵੀਰਾਂ ਦੇ ਵੀ। ਅੱਜ ਕੱਲ ਦੇਖਦੇ ਨੇ ਜੀ ਬੈਠੇ ਬੈਠਾਏ ਕੋਈ ਕੰਮ ਨਾ ਕਰ, ਵੱਸ ਨਾ ਚਲੇ ਏਹਨਾਂ ਤੇ ਉਹ ਰੋਟੀਆਂ ਵੀ ਬੈਠੇ ਬੈਠਾਏ ਮੂੰਹ ਚ ਬੁਰਕੀਆਂ ਪੁਆਣ ਵਾਲੀ ਲੇ ਆਓਣ, ਮੂੰਹ ਚ ਬੁਰਕੀਆਂ ਪਾਓ ਤੇ ਥਲੇ ਲੰਗਾਈ ਜੋ। ਹਤ ਵੀ ਨਾ ਹਲਾਣਾ ਪਵੇ ਇਹਨਾਂ ਨੂੰ।
ਉਹ ਤੇ ਹੈ ਹੀ ਹੈ ਇਹਨਾਂ ਦਾ ਹੁਣ ਬਹੁਤ ਤੋਂ ਬੁਰਾ ਹਾਲ ਹੋਇਆ ਹੁਣ ਉਹ ਜਾ ਕੇ ਬੋਲ ਕੇ ਆ ਇਹਨੇ ਨਿਹੰਗ ਕਿ ਅਕਲ ਕਰ ਬੀਬੀ ਸ਼ਰਮ ਕਾਰ ਤੇ ਨੂੰ ਹੈਨੀ ਕਿ ਤੈਨੂੰ ਦੱਸੀਏ ਕਿ ਅਕਲ ਕੀ ਹੁੰਦੀ ਹੈਗੀ ਕਹਿੰਦੀ ਮੇਰੀ ਰੋਟੀ ਕਮਾਉਣ ਦੀ ਉਹ ਹੈਗੀ ਹੈਏ ਕਹਿੰਦੇ ਤੂੰ ਚੰਗੀ ਭਲੀ ਹੈ ਹੱਟੀ ਕੱਟੀ ਹੈ ਕੋਈ ਐ ਤੇ ਹੈ ਨੀ ਤੇਰਾ ਸਰੀਰ ਚ ਕੁੱਛ ਹੈ ਵ ਕੀ ਨਹੀਂ ਕਰ ਸਕਦੇ ਪਾਣੀ ਹੈ ਕੋਈ ਝੱਜ ਦੀ ਵੀਡੀਓ ਪਾ ਗੁਰੂ ਸਿੱਖ ਕੀ ਪਾ ਆ ਕੋਈ ਗੁਰਦੁਆਰੇ ਦੀ ਪਾ ਦੇ ਆਪਣੀੀਆਂ ਗੰਦ ਪਾਈ ਜਾਂਦੀ ਆ ਫੇਿਰ ਨਿਆਣਣੇ ਤੇ ਗਲਤ ਇਫ਼ੇਕਟ ਹੀ ਪਏਗਾ
ਹਾਂਜੀ ਹਾਂਜੀ
ਉਹ ਫਿਰ ਕਹਿਣਾ ਸਾਡੇ ਨਾਲ ਸਕੈਮ ਹੋ ਗਿਆ ਤੇ ਸਾਡੇ ਨਾਲ ਐਵੇਂ ਹੋ ਗਿਆ
ਹਾਂਜੀ ਹਾਂਜੀ ਸਹੀ ਗੱਲ ਹੈ ਜੀ ਪਰ ਮੰਦੀਆਂ ਨੀ ਨਾ ਅੱਜ ਕੱਲ੍ਹ ਦੀਆਂ ਟੀਠ ਹੈਗੀਆਂ ਨੇ ਉਹ ਬਲਕਿ ਪੁੱਠਾ ਕਰਨਗੀਆਂ ਹੋਰ ਬਤਲਬਿ ਕਹਿਣਗੇ ਸੜਦੇ ਹਾਂਜੀ ਚਲੋ ਮੈਂ ਤੁਹਾਨੂੰ ਫੇਰ ਕਰਦੀ ਹਾਂ ਜੀ ਫੋਨ ਫੇਰ ਲਾਂਦੀ ਹਾਂ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ